ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਹੈ ਤੁਹਾਡਾ।
ਬਸ ਵਧੀਆ ਤੁਸੀਂ। ਸ ਤੋਂ ਤੁਹਾਡਾ ਅ ਹਾਲ ਹੈ ਘਰ ਸਭ ਠੀਕ ਠਾਕ ਹਾਂਜੀ ਹਾਂਜੀ ਜੀ ਠੀਕ ਤੁਸੀਂ ਸੁਣਾਓ ਘਰ ਸਭ ਠੀਕ ਠਾਕ ਹੈ।
ਕੀ
ਸਾਡੇ ਸਰਦਾਰ ਜੀ ਠੀਕ ਨੇ
ਹਾਂਜੀ ਹਾਂਜੀ ਠੀਕ ਨੇ ਹਾਂਜੀ ਹੁਣ ਰੋਟੀ ਹੁਣੇ ਹੀ ਖਾਧੀ ਹੈ। ਭੈਣ ਜੀ
ਅੱਛਾ!
ਹਾਂਜੀ।
ਅੱਜ ਭੈਣ ਜੀ ਕੀਰਤਨ ਗਏ ਸੀ ਤੁਸੀਂ ਅੱਜ
ਹਾਂਜੀ ਮੈਂ ਗਈ ਸੀ ਕੀਰਤਨ ਤੇ ਗਈ ਸੀ ਭੈਣ ਜੀ
ਕਿੱਥੇੈ ਬੈਠ
ਮੈਂ ਪਿੱਛੇ ਬੈਠੀ ਸਾਂ ਸੋਫੇ ਤੇ ਬੈਠੀ ਸੀ। ਅੱਛੇ ਕੋਨ ਤੇ
ਅੱਛਾ ਤੁਸੀਂ ਅੱਜ ਸ਼ਬਦ ਪੜ੍ਹਿਆ ਸੀ ਨਾ ਤੁਸੀਂ ਸ਼ਬਦ ਬਹੁਤ ਸੋਹਣਾ ਪੜ੍ਹਿਆ ਸੀ ਅੱਜ ਕਿਸ ਗੱਲ ਦਾ ਸਿਰ ਕੀਰਤਨ ਕਰਾਇਆ ਇਹਨਾਂ ਨੇ
ਪੂਰੇ ਹੋਏ ਸਨ ਉਹਨਾਂ ਦੇ ਬਾਰੇ ਕਰਵਾਇਆ ਸੀ ਉਹਨਾਂ ਨੇ ਉਹਨਾਂ ਦੀ ਸਾਲਗਰਾ ਮਨਾਈ ਨੇ
ਅੱਛਾ!
ਜ
ਹੋਰ ਸੁਣਾਓ
ਹੋਰ ਸਭ ਵਧੀਆ ਵੈਸੇ ਤੇ ਸਾਡੇ ਤੇ ਸਵੇਰੇ ਅੰਮ੍ਰਿਤ ਵੇਲੇ ਵੀ ਪਾਠ ਪਾਠਾਂ ਦੇ ਸ਼ੁਰੂ ਹੋ ਗਿਆ ਨਾ ਪਹਿਲੇ ਸਵੇਰੇ ਪੌਣੇ ਪੰਜ ਵਜੇ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ ਫਿਰ ਉਹਦੇ ਬਾਅਦ ਨਿਤਨੇਮ ਕਰਦੇ ਨੇ ਭੈਣ ਜੀ ਨਿਤਨੇਮ ਦੇ ਬਾਅਦ ਫਿਰ ਨੌਵੇਂ ਸਲੋਕ ਦੇ ਅਹ ਸਲੋਕ ਪੜ੍ਹ ਕੇ ਫਿਰ ਭੋਗ ਪਾਉਂਦੇ ਨੇ
ਸਾਡੇ ਵੀ ਸ਼ੁਰੂ ਹੋਏ ਨੇ ਭੈਣਜੀ ਪਰ ਇੰਨੀ ਸੰਗਤ ਕੋਈ ਨੀ ਜੁੜੀ
ਭੈਣ ਜੀ ਦੇਖੋ ਸੰਗਤ ਨਾ ਇਸਤਰਾ ਅੱਜ ਕਲ ਬੱਚੇ ਛੁੱਟੀਆਂ ਹੋ ਗਿਆਂ ਨੇ ਲੋਕ ਖਾਣਾ ਪੀਣਾ ਲੇਟ ਕਰ ਦਿੰਦੇ ਨੇ ਰਾਤੀ ਸੌਦੇ ਲੇਟ ਭੈਣ ਜੀ ਸਵੇਰ ਉਠਣਾ ਔਖਾ ਹੋ ਜਾਂਦਾ ਨਾ ਲੋਕਾਂ ਦਾ ਤੇ ਇਸ ਕਰਕੇ ਜਿਹੜੇ ਹਿੰਮਤੀ ਜਿਹੜੇ ਨਿਯਮਿਤ ਜਿਹੜੇ ਨਿਯਮਿਤ ਗੁਰਦੁਆਰੇ ਆ
ਚ ਭੈਣ ਜੀ ਇਹਨਾਂ ਨੇ ਆਪਣਾ ਹਿਸਾਬ ਕਿਤਾਬ ਬਣਾਇਆ ਹੋਇਆ ਨਾ ਕੱਲ੍ਹ ਤੇ ਹਲੇ ਚਾਲੀ ਦਿਨਾਂ ਦੇ ਭੋ ਪਏ ਨੇ ਗੁਰੂ ਅਰਜਨ ਦੇਵ ਜੀ ਦੇ ਅੱਜ ਉਹਨਾ ਨੇ ਸਵੇਰੇ-ਸਵੇਰੇ ਪਾਠ ਰੱਖ ਦਿੱਤੇ ਨੇ ਕਿੰਨੀ ਸੰਗਤ ਜੁੜੇਗੀ ਸੰਗਤ ਹੈ, ਹੀ ਕੋਈ ਨੀ ਸੀ ਜਿਹੜੇ ਗੁਰਦੁਆਰੇ ਦੇ ਮੈਂਬਰ ਕੋਈ ਨੀ ਗੁਰਦੁਆਰੇ ਪਹੁੰਚਿਆ ਤੇ ਬਾਕੀਆਂ ਤੋਂ ਕੀ ਤੁਸੀਂ ਉਮੀਦ ਕਰੋਗੇ। ਇਹਨਾਂ ਨੂੰ ਤੇ ਪਹਿਲੇ ਅਨਾਊਂਸਮੈਂਟ ਕਰਾਣੀ ਚਾਹੀਦੀ। ਸੀ। ਪਹਿਲਾਂ ਇਹਨਾਂ ਨੂੰ ਕਹਿਣਾ ਚਾਹੀਦਾ ਸੀ। ਕਿ ਬਈ ਅਸੀਂ ਪਾਠ ਸ਼ੁਰੂ ਕਰ ਰਹੇ ਹਾਂ, ਤੇ ਸਭ ਨੇ ਆਣਾ। ਇਹਨਾਂ ਨੇ ਕਿਸੇ ਨੂੰ ਦੱਸਿਆ ਨੀ ਕੁੱਛ ਕੀਤਾ ਨੀ ਭਾਈ ਜੀ ਕਲੋ ਬੁਲਵਾ ਦਿੱਤਾ। ਇਝ ਥੋੜ੍ਹੀ ਹੁੰਦਾ।
ਹਾਂ। ਇਹ-ਇਹ ਗੱਲ ਤੁਹਾਡੀ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ। ਉਹੀ ਤਾਂ ਮੈਂ ਕਿਹਾ- ਰੌਣਕ ਤਾਂ ਹੀ ਆਂਦੀ ਹੈ। ਨਾ ਜਦ ਸਾਰੇ ਮੈਂਬਰ ਬਹਿ ਕੇ ਆਪਸ ਵਿੱਚ ਬਹਿ ਕੇ ਗੱਲ ਕਰਨ ਬਾਈ ਸਵੇਰੇ ਸਾਰੇ ਨੂੰ ਜੁੜਨਾ ਆ ਕੇ ਸਵੇਰੇ ਸਾਰੇ ਪਹੁੰਚਣਾ ਤ ਭੈਣ ਜੀ ਸਾਰੇ ਪਹੁੰਚਦੇ ਨੇ, ਜਾਂ ਤੁਸੀਂ ਮੈਂਬਰਾਂ ਨੂੰ ਕਹਵੋਗੇ ਨੀ, ਕਿਸੇ ਨੂੰ ਦੱਸੋਗੇ ਨੀ, ਤਾਂ ਤੁਹਾਡੇ ਘਰ ਕੋ ਗੁਰਦੁਆਰੇ ਕਿਸ ਹਿਸਾਬ ਰੌਣਕ
ਵਾਰੀ-ਵਾਰੀ ਸਾਰੇ ਉੱਠ-ਉੱਠ ਕੇ ਜਾਈ ਜਾਂਦੇ ਵੈਸੀ। ਕੋਈ ਰੁ ਰੁਕਦਾ ਹੀ ਨਹੀਂ ਪਿਆ। ਪਤਾ ਵੀ ਹੈ ਕਿ ਪਾਠ ਰੱਖਣਾ ਹੈ ਜਾਂ ਪਾਠ ਕਰਨਾ ਹੈ। ਕੋਈ ਰੁਕਦਾ ਨੀ ਪਿਆ, ਸਭ ਆਪਣੇ-ਆਪਣੇ ਨਿਕਲ ਗਏ ਨੇ।
ਆਹ! ਹਾਂ, ਨਹੀਂ ਇਹ ਤੇ ਗੱਲ ਮੈਨੂੰ ਅੱਛੀ ਨੀ ਲੱਗੀ। ਮੇਰਾ ਵੀ ਮਨ ਬੜਾ ਉਦਾਸ ਰਿਹਾ। ਮੈਂ ਕਿਹਾ -ਆਏ ਰਾਮ ਸੰਗਤ ਜੁੜਨੀ
ਨਾਲੇ ਭੈਣ ਜੀ ਸਾਡਾ ਵੀ ਸਵੇਰੇ ਹੂੰਨ ਨਾ ਸੱਤ ਵਜੇ ਤੇ ਸਾਡੀ ਕੰਮ ਵਾਲੀ ਆ ਜਾਂਦੀ ਏ, ਤੇ ਅਸੀਂ ਇੰਨੇ ਦੇਰ ਨੀ ਬੈਠ ਸਕਦੇ। ਜਿਹੜਾ ਬੰਦਾ ਸਵੇਰੇ ਪੰਜ ਵਜੇ ਦਾ ਬੈਠਾ ਹੋਇਆ। ਉਹ ਸੱਤ ਵਜੇ ਤੱਕ ਅੱਠ -ਨੌ ਵਜੇ ਤੱਕ ਕਿੱਥੇ ਬੈਠ ਸਕਦਾ ਸੀ।
ਨਹੀਂ ਅ ਗੱਲ ਤਾਂ ਤੁਹਾਡੀ ਠੀਕ ਕਹਿ ਰਹੇ ਹੋ, ਤੁਸੀਂ ਠੀਕ ਕਹਿ ਰਹੇ ਹੋ। ਪਰ ਭੈਣਜੀ ਮੈਂ ਤੇ ਭੋਗ ਪਾ ਕੇ ਹੀ ਆਈ ਆ। ਮੈਂ ਤੇ ਕਿਹਾ -ਬਾਈ ਭੋਗ ਪੂਰਾ ਪਵੇਗਾ, ਅਰਦਾਸ ਹੋ ਗਿਆ। ਪ੍ਰਸ਼ਾਦ ਵਰਤਿਆ ਪ੍ਰਸ਼ਾਦ ਲੈ ਕੇ ਫਿਰ ਬੈਂ ਆਈਆਂ। ਘਰ ਵੀ ਆਈਆਂ ਤੇ ਸਾਡੇ ਅੱਠ ਵੱਜ ਗਏ ਸਨ ਭੈਣਜੀ
ਸਾਡਾ ਭੈਣਜੀ ਸੱਤ ਵਜੇ ਮੇਰੀ ਕੰਮ ਵਾਲੀ ਆ ਜਾਂਦੀ। ਮੈਂ ਤੇ ਰੁਕ ਨੀ ਸਕਦੀ ਨਾ ਇੰਨੀ ਦੇਰ
ਆਹ ਤੇ ਭੈਣਜੀ ਠੀਕ ਐ। ਕ ਬਈ, ਆਪਣੇ-ਆਪਣੇ ਘਰਾਂ ਦੇ ਬਈ, ਆਪਾਂ ਨੂੰ ਪਤਾ ਹੁੰਦਾ। ਕਿ ਸਾਡੇ ਹੁਣ ਕੇ ਕੰਮ ਹੈ ਕਿ ਨਹੀਂ ਹੈ। ਮੈਂ ਤੇ ਬੱਚਿਆਂ ਉੱਤੇ ਛੋੜ ਆਨੀ ਆ। ਮੈਂ ਤੇ ਬੱਚਿਆਂ ਨੂੰ ਕਿਹਾ ਨੀ ਮੈਂ ਤੇ ਹੁਣ ਚੱਲੀਆਂ। ਗੁਰਦੁਆਰੇ ਬੱਚੇਉ, ਹੁਣ ਤੁਸੀਂ ਦੇਖ ਦੇਖੋ ਪਿੱਛੇ ਨਾ ਦੇਖੋ, ਮੈਂ ਤੇ ਫੇਰ ਹੁਣ ਪੁਰਾ ਭੋਗ ਪਾ ਕੇ ਹੀ ਆਵਾਂਗੀ ਬੱਚੇ, ਮੈਂ ਕਹਿ ਕੇ ਚਲੀ ਜਾਨੀ ਭੈਣਜੀ ਆਂਦੀਆਂ ਤੇ ਕੋਈ ਆਵੇ, ਕੰਮ ਵਾਲੀ ਆ ਗਈ। ਤਾਂ ਠੀਕ ਹੈ, ਨਾ ਆਈ
ਪਾਣੀ-ਪਾਣੀ ਵੀ ਨੀ ਭੈਣਜੀ ਅੱਜ ਕੱਲ ਵੀਹ- ਪੱਚੀ ਦਿਨ ਹੋ ਗਏ। ਪਾਣੀ ਵੀ ਨੀ ਆਂਉਦਾ ਪਿਆ। ਇਨੀ ਪਰੇਸ਼ਾਨੀ ਹੋਈ ਪਈ ਐ ਪਾਣੀ ਦੀ ਪਾਣੀ ਸਵੇਰੇ ਇਨੀ ਬਰ ਹੁੰਦਾ। ਕਿ ਮੋਟਰਾਂ ਚਲਾਓ ਕੁਛ ਕਰੋ ਪਾਣੀ ਨੀ ਆਂਉਦਾ ਪਿਆ। ਇੰਨੀ ਪਰੇਸ਼ਾਨੀ ਹੋਈ ਵੀ ਪਾਣੀ ਨੀ ਆਂਉਦਾ। ਜਦੋਂ ਗਰਮੀ ਆਂਉਦੀ
ਬਹੁਤ ਪਰੇਸ਼ਾਨੀ ਪਾਣੀ ਦੀ ਤੇ ਭੈਣਜੀ ਬਹੁਤ ਪਰੇਸ਼ਾਨੀ ਹੋਈ। ਪਈ ਹੈ। ਤੇ ਛਿੱਤਾ ਪੈ ਜਾਂਦਾ ਹੈ। ਕਿਸ ਟਾਈਮ ਬੱਚੇ ਘਰ ਨੀ ਆਂਉਦੇ ਹੈਂਡ ਪੰਪ ਚਲਵਾਣਾ ਹੁੰਦਾ। ਬੱਚਿਆਂ ਕੋਲ ਉਤੇ ਸਿੜੀਆਂ ਤੇ ਕੋਣ ਚੜ ਕੇ ਜਾਵੇ ਤੇ ਜ ਚੌਥੀ ਮੰਜਿਲ ਦੇ ਸਾਡਾ ਸੁੱਚ ਲੱਗੇ ਹੋਏ ਗਏ ਨੇ, ਉਹ ਮੋਟਰ ਔਨ ਕਰਨ ਦੇ ਤਾਂ ਜਾਣਾ ਵੀ ਔਖਾ ਹੋ ਜਾਂਦਾ। ਸਾਨੂੰ ਤੇ ਕਈ ਵਾਰ ਤੇ ਮੈਂ ਤੇ ਪਹਿਲੇ ਦੇਖਦੀ ਰਹਿੰਨੀ ਹਾਂ, ਅਗਰ ਪਾਣੀ ਘੱਟ ਗਿਆ।
ਮੈਂ ਤੇ ਅੱਜ ਕੱਪੜੇ ਧੋਣੇੇ ਸੀ, ਮੈਂ ਇੰਨੀ ਪਰੇਸ਼ਾਨ ਹੋ ਗਈ। ਪਾਣੀ ਨੀ ਸੀ। ਫੇਰ ਸ਼ਾਮੀ ਕੀਰਤਨ ਤੇ ਜਾਣਾ ਸੀ। ਫੇਰ ਪਿੱਛੋਂ ਮੋਟਰ ਚਲਾ ਕੇ ਗਈ ਆਂ ਤੇ ਘਰ ਦੌੜੀ -ਦੌੜੀ ਆਈ ਆਂ ਪਿੱਛੋਂ ਮੋਟਰ ਵੱਜਦੀ ਪਈ ਸੀ ਘੰਟੀਆਂ, ਜਦੋ ਮੋਟਰ ਨੀ ਕਿਸੇ ਨੇ ਬੰਦ ਕੀਤੀ।
ਓ ਹੋ ਫਿਰ ਤੇ ਪਾਣੀ ਵਗ ਗਿਆ ਫਿਰ ਤੁਹਾਡੇ ਤੇ ਪਾਣੀ ਪਾਣੀ ਹੋ ਗਿਆ ਹੋਣਾ ਸੀ।
ਕੀ।
ਇਹ ਤੇ ਭੈਣਜੀ ਇਹੀ ਤੇ ਗੱਲ ਹੁੰਦੀ ਏ, ਆਦਮੀ ਸੋਚਦਾ ਕੁਛ ਹੈ, ਕਰਦਾ ਕੁਛ ਹੈ, ਬੱਚੇ ਅੱਜ ਕੱਲ ਸੁਣਦੇ ਹੈ ਨਹੀਂ, ਅਗਰ ਕਹਿ ਵੀ ਜਾਉ ਬੱਚੇ ਨੂੰ ਬੱਚੇ ਲਾਪਰਵਾਹ ਦੇ ਨੇ ਅੱਜ ਕੱਲ ਦੇ ਬੱਚੇ, ਅੱਗੇ ਬੱਚੇ ਆਪਣੀ ਸਮਝਦੇ ਸੀ ਡਿਊਟੀ, ਬਾਈ ਸਾਡਾ ਮਾਂ ਪਿਉ ਲਗਾ ਗਿਆ
ਭੈਣ ਜੀ, ਅੱਜ ਕੱਲ੍ਹ ਟਾਈਮ ਵੀ ਬੜਾ ਖ਼ਰਾਬ ਹੈ, ਬੱਚਿਆਂ ਨੂੰ ਬਾਹਰ ਵੀ ਨਹੀਂ ਇਕੱਲੇ ਕੱਢ ਸਕਦੇ, ਘਰ ਵਿੱਚ ਹੀ ਬਿਠਾਏ ਰੱਖਦੇ ਹਾਂ, ਇਕੱਲੇ ਹੀ ਬੈਠੇ ਰਹੋ ਭਾਵੇਂ ਘਰ ਬੈਠੇ ਤੇ ਹੋ ਨਾ ਤੁਸੀਂ, ਆਪਣਾ ਸਹੀ ਤੇ ਹੈਗੇ ਹੋ ਘਰ। ਸਾਡੇ ਸਾਹਮਣੇ ਪਾਰਕ ਹੈਗਾ। ਬੱਚੇ ਚੁੱਕੇ ਜਾਂਦੇ ਪਏ ਨੇ। ਹੋਰ ਵੱਡੇ ਵੱਡੇ ਬੱਚੇ ਬੱਚਿਆ ਨੂੰ ਚੁੱਕ ਚੁੱਕ ਲੈ ਜਾਂਦੇ ਕਿੱਥੇ ਬੰਦਾ ਬੱਚਿਆਂ ਨੂੰ ਬਾਹਰ ਕੱਢੇਗਾ, ਇਹ ਤੇ ਹੈਗਾ ਬੰਦਾ ਬਸ ਘਰ ਹੀ ਬਿਠਾਏ ਰੱਖੇ ਬੱਚਿਆਂ ਨੂੰ
ਨਹੀਂ ਜੀ ਨਹੀਂ, ਅੱਜ ਕੱਲ ਟੈਮ ਬੜਾ ਨਾਚੱਕ ਐ, ਇਹ ਟੈਮ ਸੰਭਾਲਣਾ ਬਹੁਤ ਅੱਛਾ ਭੈਣ ਜੀ, ਇਹ ਤਾਂ ਬਹੁਤ
ਸਮੇਂ ਸਮੇਂ ਬੜਾ ਖ਼ਰਾਬ ਆ ਰਿਹਾ, ਕੀ ਕਰੀਏ, ਬਾਹਰ ਪਾਰਕਾਂ ਵਿੱਚ ਬੱਚਿਆਂ ਨੂੰ ਖੇਲਣ ਭੇਜਣ ਦਾ ਵੀ ਟਾਈਮ ਬੱਚਿਆਂ ਸਮੇਂ ਨੀ ਹੈਗਾ, ਬੱਚਿਆਂ ਨੂੰ ਕਹਿੰਦੇ ਆ, ਕਿ ਬਾਹਰ ਨਾ ਖੇਡਣ ਨਾ ਜਾਉ, ਉਹ ਕਹਿੰਦੇ, ਅਸੀਂ ਬਾਹਰ ਨਾ ਜਾਈਏ ਤੇ ਕਿੱਥੇ ਜਾਈਏ। ਫਿਰ ਬਾਹਰ ਭੇਜੋ ਤੇ ਡਰ ਲੱਗਾ ਰਹਿੰਦਾ, ਬੱਚੇ ਕਿ ਕਦੋਂ ਆਉਣਗੇ, ਘਰ ਕਦੋਂ ਆਉਣਗੇ ਘਰ।
ਆਹ ਤੇ ਗੱਲ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਬਹੁਤ ਅੱਛੀ ਗੱਲ ਕਰ ਰਹੇ, ਬੱਚਿਆਂ ਨੂੰ ਬਾਬਾ ਆਪਣੇ ਆਪ ਸਮਝਾ ਕੇ ਬਿਠਾਉਂਦੇ ਰਹਿੰਦੇ ਹਾਂ, ਅਸੀਂ ਤਾਂ ਆਪ ਬੱਚਿਆਂ ਨੂੰ ਬਾਹਰ ਮਹਿਣ ਤੇ ਨਿਕਲਣ ਨਾ ਦਿੰਦੀ, ਘਰ ਚ ਹੀ ਖੇਡਾਂ ਗੇਮਾਂ ਲਿਆ ਦਿੱਤੀਆਂ ਨੇ ਬੱਚੇ ਬਹਿ ਕੇ ਖੇਲਦੇ ਰਹਿੰਦੇ ਨੇ, ਔਰ ਜਦ ਤੱਕ ਮੈਂ ਕਹਿਣੀ ਆ, ਸਕੂਲ ਦਾ ਕੰਮ ਕਰ ਲਵੋ, ਫੇਰ ਸਕੂਲ ਦਾ ਥੋੜਾ ਬਹੁਤ ਕੰਮ ਕਰਦੇ ਨੇ, ਫਿਰ ਮੈਂ ਕਹਿਦੀ ਆ, ਨਾਲ ਥੋੜਾ ਬਹੁਤ ਬੱਚਿਆਂ ਨੂੰ ਨਾ ਕਹਿਆ ਕਰੋ ਕੰਮ ਕਰੋ ਮੈਂ ਤੇ ਆਪਣੇ ਬੱਚੇ ਨੂੰ ਲਗਾ ਦਿਨੀ, ਆਪਣੇ ਬੂਟ ਪਾਲਿਸ਼ ਕਰੋ, ਆਪਣੇ ਬੂਟ ਧੋਵੋ, ਆਪਣੇ ਆਪਣੇ ਕਿਤਾਬਾਂ ਕਤੂਬਾ ਵਾਲੀ ਅਲਮਾਰੀ ਆਪਣੀ ਸਾਫ਼ ਕਰੋ, ਆਪਣੇ ਕੱਪੜਿਆਂ ਦੀ ਅਲਮਾਰੀ ਸਾਫ਼ ਕਰੋ ਬੱਚਿਓ ਆਪਣੇ ਆਪਣਾ ਬੱਚਿਆਂ ਨੂੰ ਨਾ ਮੈਂ ਧੀਰੇ ਧੀਰੇ ਕੰਮ ਲਗਾ ਹੀ ਰੱਖ ਜੀ ਜਿਹਦੇ ਤਾਂ ਬੱਚਿਆਂ ਦਾ ਬੱਚਾ ਪਰੇਸ਼ਾਨ ਨੀ ਹੁੰਦਾ, ਵਿਹਲਾ ਬੈਠਾ ਔਰ ਟਾਈਮ ਹੁੰਦਾ ਬੱਚੇ ਦਾ ਸੋਹਣਾ ਕਟ ਜਾਂਦਾ ਹੈਗਾ, ਔਰ ਥੋੜਾ ਆਪਣੇ ਮਦਦ ਹੋ ਜਾਂਦੀ ਆ, ਤੁਸੀਂ ਵੀ ਬੱਚੇ ਨੂੰ ਥੋੜਾ ਜਿਹਾ ਆਪਣੇ ਬੱਚਿਆਂ ਨੂੰ ਵੀ ਲਾਇਆ ਕਰੋ ਕਰੋ ਬੱਚਿਆਂ ਨੂੰ ਕਹਿਦੇ ਕਦੇ ਕਰ ਇਹ ਭਾਂਡੇ ਟੋਕਰੇ ਪਏ ਨੇ ਭਾਂਡੇ ਜੋੜ ਦੋ ਬੱਚਿਓ ਮੈਂ ਤੇ ਕਹਿੰਦੀ ਇਹ ਕੱਪੜੇ ਕੇ ਧੋ ਦਿੱਤੇ ਨੇ ਇਹ ਬੱਚੇ ਕੱਪੜੇ ਖਿਲਾਰ ਦੋ ਇਹ ਬੱਚੇ ਕੱਪੜੇ ਸੁੱਕ ਗਏ ਨੇ ਕੱਪੜੇ ਉਤਾਰ ਲਿਆਓ ਮੈਂ ਤੇ ਭੈਜੀ ਬੱਚਿਆਂ ਨੂੰ ਥੋੜਾ ਥੋੜਾ ਮੈਂ ਭਏ ਮੁੰਡੇ ਨੇ ਭਏ ਕੁੜੀਆਂ ਨੇ ਮੈਂ ਤੇ ਬੱਚਿਆਂ ਨੂੰ ਬਰਾਬਰ ਹੀ ਕੰਮ ਕਰਵਾਉਂਦੀ ਰਹਿੰਦੀ ਹ ਮੇਰੇ ਕੋਲ ਤੇ ਇਤਰੀ ਹਿੰਮਤ ਕੋਈ ਨੀ ਜੀ ਮੈਂ ਸਾਰਾ ਘਰ ਦਾ ਕੰਮ ਆਪ ਕਰ ਲਵਾਂ ਮੈਂ ਤੇ ਬੜੀ ਔਖੀ ਹੋ ਜਾਂਦੀ ਮੈਂ ਤੇ ਬੱਚਿਆਂ ਨੂੰ ਲਾਈ ਰੱਖਦੀ ਆ ਆਪਣੇ ਨਾਲ ਤੇ ਬੜਾ ਸਹੂਲਤ ਹੋ ਜਾਂਦੀ ਮੈਨ ਤਾਂ ਭੈਣ ਜੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਨਾ ਲਾਈ ਰੱਖ
ਸਾਡੇ ਬੱਚੇ ਭੈਣ ਜੀ ਇੱਕ ਇੱਕੋ ਇੱਕ ਬੱਚਾ ਹੈ ਹੋਰ ਟਿਊਸ਼ਨ ਰਿਹਂਦਾ ਮੈਂ ਉਹਨ ਤੱਕ
ਅੱਛਾ ਜੀ
ਦਸਵੀਂ ਦੀ ਪੜ੍ਹਾਈ ਟਿਊਸ਼ਨਾਂ ਹੀ ਗੈਰ ਨੋਂ ਨੋਂ ਵਜੇ ਤੱਕ ਆਉਂਦਾ ਕੀ ਬੰਦਾ ਉਹਨੂੰ ਕੀ ਕੰਮ ਕਰੇਗਾ ਤੇ ਕੀ ਕਰੇਗਾ ਉਹ ਪੜ੍ਹਦਾ ਭੈਣ ਜੀ ਰਾਤੀ ਬਹਿ ਕੇ ਪੜ੍ਹਦਾ ਉਹਨੂੰ ਕਹਿੰਦੀ ਆ ਦਿਨੇ ਪੜ੍ਹ ਰਾਤੀ ਪੜ੍ਹਦਾ ਕਹਿੰਦਾ ਰਾਤੀ ਆਰਾਮ ਨਾਲ ਮਿਲ ਪੜ੍ਹਾਈ ਹੋ ਰਾਤੀ ਸ ਸੁੱਤੇ ਹੁੰਦੇ ਨੇ ਪਿੱਛੋਂ ਮੈਨੂੰ ਕੋਈ ਡਿਸਟਰਬੈਂਸ ਨਹੀਂ ਆਉਂਦੀ ਮ ਪੜਾਈ ਹਾਂਜੀ
ਠੀਕ ਹੈ ਜੀ ਠੀਕ ਹੈ ਹੋਰ ਭੈਣ ਜੀ
ਬੱਸ ਸਭ ਵਧੀਆ ਬਸ ਰੋਟੀ ਖਾ ਕੇ ਵਿਹਲੇ ਹੋਏਆ ਹੁਣ
ਅੱਛਾ ਅੱਛਾ ਰਾਤੀ ਦੇ ਭਾਂਡੇ ਮਾਂਜ ਕੇ ਸੌਦੇ ਹੋ
ਨਹੀਂ ਭੈਣਜੀ ਹੁਣ ਸਾਡੇ ਸਰਦਾਰ ਜੀ ਹੁਣੇ ਆਏ ਨੇ ਉਹਨਾਂ ਦਾ ਸਕੂਟਰ ਰਸਤੇ ਚ ਖ਼ਰਾਬ ਹੋ ਗਿਆ ਘਟਾ ਲਾ ਕੇ ਹੁਣ ਘਰ ਆਏ ਨੇ ਸਕੂਟਰ ਸੀ
ਆ ਤੇ ਭੈਣਜੀ ਬੜਾ ਇਨਾ ਐਨਾ ਰਸ਼ ਚ ਗੱਡੀ ਸਕੂਟਰ ਖਿੱਚ ਕੇ ਲਿਆਣਾ ਬੜਾ ਔਖਾ ਹੈ ਜੀ
ਹਾਂ ਗਰਮੀ ਇੰਨੀ ਹੈ ਭੈਣ ਜੀ ਕੀ ਕਰੋਗੇ
ਨਹੀਂ ਜੇ ਬੱਚੇ ਘਬਰਾ ਜਾਂਦੇ ਨੇ ਬਾਬਾ ਇਨੀ ਗਰਮੀ ਹੈਗੀ ਹੈ ਇੱਕ ਤੇ ਅੱਜ ਕੱਲ ਜਾਨਾਂ ਚ ਕੁਛ ਹੈ ਨਹੀਂ ਹੈਗਾ ਹ ਬਾਹਰ ਬੱਚੇ ਜਾਂਦੇ ਧੁੱਫਾ ਧੁੱਫਾ ਮਨ ਲੱਗੇ ਹੀ ਰਹਿੰਦਾ ਇਤਨਾਂ ਤੇ ਇੱਕ ਭੀੜ ਖਲੋਤਾ ਹੈ ਇਤਨਾ ਮੋਟਰਸਾਈਕਲ ਇਤਨੇ ਸਕੂਟਰ ਲੋਕ ਇਤਨੀ ਤੇਜ਼ ਚਲਾਉਂਦੇ ਨੇ ਭੈਣ ਜੀ ਦੇਖ ਕੇ ਡਰ ਲੱਗ ਜਾਂਦਾ ਮੈਂ ਤੇ ਕਹਿਂਦੀ ਐਸਾ ਨਿਕਾਲ ਨੇ ਸਕੂਟਰ ਕੋਲੋਂ ਜੇਕਰ ਜਾਨ ਕੱਟ ਕੇ ਕਿਲਾ ਚੱਲਦੇ ਨੇ ਐਨੀ ਸਪੀਡ ਨਾਲ ਅੱਜ ਕੱਲ ਦੇ ਬੱਚੇ ਬੱਚੇ ਕੇ ਅਤੇ ਵੱਡੇ ਕੇ ਸਭ ਇਤਨੀ ਮਾਰਾਧੜੀ ਕਰ ਰਹਿੰਦੇ ਨੇ ਬਈ ਅਸੀਂ ਅੱਗੇ ਨਿਕਲ ਜਏ ਅਸੀਂ ਉਹ ਜਾਈਏ ਆਪਣੇ ਘਰਾਂ ਨੂੰ। ਔਰ ਜਦ ਦੂਜੇ ਚਲਦੇ ਪਏ ਨੇ ਤੇ ਉਹ
ਕੋਈ ਨੀ ਦੇਖਦਾ ਅੱਜ ਕੱਲ੍ਹ ਸੜਕ ਤੇ ਕੋਈ ਆਂਦਾ-ਜਾਂਦਾ ਕੋਈ ਦੇਖਦਾ ਨੀ ਹਰ
ਬਸ ਜੀ ਬਸ, ਹੁਣ ਨਹੀਂ ਜੀ ਨਹੀਂ ਸਾਡੇ ਨਾਲ ਤਾਂ ਸਰਦਾਰ ਜੀ ਮੇਰੇ ਬੈਠੇ ਸ ਸਕੂਟਰ ਚਲਾ ਰਹੇ ਸ ਰ ਪਿੱਛੋਂ ਡਰਾਈਵਰ ਇਤਨੀ ਤੇਜ਼ ਬੱਸ ਵਾਲਾ ਆਇਆ ਇਤਨਾ ਧਮਾਕਾ ਕੋਲੂ ਲੈ ਕੇ ਇਸ ਤਰ ਨਿਕਲਿਆ ਨਾ ਜਿਹਦਾ ਜੇ ਹੋਰ ਨਾਲ ਲੱਗਦਾ ਤੇ ਅਸੀਂ ਟੈਰਾਂ ਨੀਚੇ ਆ ਜਾਣਾ ਸੀ। ਅੱਜ ਕੱਲ ਭੈ ਜੀ
ਉਹ ਭੈਣ ਜੀ ਅੱਜ ਕੱਲ ਬੁਲੇਟ ਲਿੱਤੀ ਹੋਈ ਹੈ ਲੋਕਾਂ ਨੇ ਐੰਨੀ ਤੇਜ਼ ਬੁਲੇਟ ਚਲਾਉਂਦੇ ਨੇ ਇੰਨੀ ਆਵਾਜ਼ ਕਰਦੇ ਨੇ ਕਿ ਨਿਕਲ ਕੇ ਜਾਂਦੇ ਨੇ
ਜਾਨ ਕੱਢਦਾ ਜਾਨ ਕੱਢ ਕੇ ਲੈ ਜਾਦ ਵਾਕਿਆ ਜੇ। ਚੱਲ ਬੜਾ ਭੈਜੀ ਬੜਾ ਰਸ਼ ਹੈ। ਬਜ਼ਾਰ ਅਸੀਂ ਜਾਦੇ ਸੰਦੇ ਜਾਨ ਤੁੁੱਫ ਤੁੁੱਫ ਹੁੰਦੀ ਰਹਿੰਦੀ ਹੈ ਐਨੀ ਪੀੜ
ਹੋਰ ਭੈਣ ਜੀ ਸਭ ਠੀਕ-ਠਾਕ ਏ ਤੁਹਾਡੇ ਕਾਰ?
ਇਹ ਸਬ ਠੀਕ ਹੈ, ਆਓ ਕਿਸ ਦਿਨ ਦਰਸ਼ਨ ਦੋ ਨਾ ਭੈਣ ਜੀ। ਬੱਚੇ ਲਿਆਓ ਬੱਚੇ ਤੁਹਾਡੀੇ ਛੁੱਟੀ ਕਦੀ ਕਾਰ ਆਓ ਸਾਡੇ। ਹੈ, ਆਓ ਬੈਠਾਂਗੇ ਰੋਟੀ ਬੈ ਇਕੱਠੇ ਖਾਵਾਂਗੇ ਇਸੀ ਬਹਾਣੇ ਗੱਲਬਾਤ ਕਰਾਂਗੇ। ਥੋੜਾ ਜੀਆ ਅੱਛਾ ਟਾਈਮ ਬਤੀਤ ਹੋ ਜਾਂਦਾ
ਚਲੋ ਠੀਕ ਹੈ ਭੈਣ ਜੀ। ਹੁਣ ਰੱਖਦੀ ਹ ਫੋਨ ਫੇਰ। ਅੱਛਾ ਜੀ ਸਤਿ ਸ੍ਰੀ ਅਕਾਲ।